ਛੀਕਾਨ
ਹਾਂ, ਸਾਸੀਕਾਲ।
ਹੋਰ ਠੀਕ ਓ?
ਹਾਂਜੀ-ਹਾਂਜੀ ਵਦੀਆ, ਤੁਸੀਂ ਕਿੱਥੇ ਜਾ ਰੇ ਔ?
ਮੈਂ ਕਿੱਥੇ ਨੀ ਜਾ ਰਯਾ, ਮੈਂ ਕੰਮ ਕਰ ਰਿਯਾ ਸੀ। ਬਾਈਕ ਨੀਂ ਮਸ਼ੀਨ ਚੱਲਦੀ। ਹਾਂਜੀ-ਹਾਂਜੀ
ਠੀਕ ਏ-ਠੀਕ ਏ, ਮਸ਼ੀਨ ਚਲ ਰੀ ਠੀਕ ਏ। ਹਾਂਜੀ-ਹਾਂਜੀ, ਸਭ ਵਦੀਆ
ਕਿ ਕਰ ਰੇ ਓ?
ਮੈਂ ਆਪਣਾ ਸੂਟ ਸਈ ਕਰ ਰਈ ਆਂ।
ਅੱਛਾ- ਅੱਛਾ
ਹਾਂਜੀ।
ਮੈ ਫੇਰ ਪੱਤੀ ਨਿਕਲ ਜੇਗੀ ਛੋਟੀ ਅੱਛਾ-ਅੱਛਾ, ਹੋਰ ਵਦੀਆ ਸਬ?
ਬਈ ਲੇਬਰ ਨੂੰ ਲੱਗ ਗਈ ਐ ਯਾ ਕਿਸੇ ਨੂੰ?
ਨਈਂ- ਨਈਂ, ਕਿਉਂ?
ਅੱਛਾ, ਨਈ ਵੈਸੇ ਮੈਂਨ ਲੱਗਿਆ।
ਨਈ -ਨਈ, ਉ ਨਾ ਸਮਝਾ ਰਿਹਾ ਸੀ। ਬਈ ਜੇ ਤੇ ਛੋਟੀ ਪੱਤੀ ਨਿਕਲ ਜਾਏਗੀ
ਠੀਕ ਐ- ਠੀਕ ਐ।
ਹਾਂਜੀ, ਹੋਰ ਨਵੀਂ ਤਾਜੀ ਕੁੱਝ
ਬਸ ਹੋਨੇ ਰੋਟੀ ਬਣਾ ਕੇ ਆਈ ਆ, ਰਾਜਮਾਂ ਚਾਵਲ ਬਣਾਏ ਨੇ
ਅੱਛਾ
ਹਾਂਜੀ
ਠੀਕ ਏ ਜੀ, ਹੋਰ ਕੀ ਬਣਾਇਆ ਨਾਲ?
ਨਾਲ ਨਈ, ਨਾਲ ਰਾਜਮ ਚਾਵਲ ਤੇ ਨਾਲ ਰੋਟੀ ਬਨਾਈ ਐ ਬਸ।
ਕੀ?
ਸਲਾਦ ਵਗੈਰਾ ਕੁਛ ਨੀ ਚੀਰਿਆ ਨਾਲ?
ਨਾ, ਸਲਾਦ-ਸਲੂਦ ਨੀ ਚੀਰਿਆ, ਟਮਾਟਰ ਪਿਆਜ ਉ ਤੇ ਦੋ ਮਿੰਟ ਲੱਗਦੇ ਨੇ ਚੀਰ ਲਾਂਗੀ। ਖੀਰੇ ਹੈਗੇ ਨੀ, ਅੰਮ ਹੈਗੇ ਨੇ, ਆਂ ਲੱਸੀ ਪੀਂਦੇ ਨੀ ਲੱਸੀ ਬਣਾਈ ਵੀ ਨੀ।
ਅੱਛਾ, ਨਨੀ ਜੀਰੇ ਵਾਲੀ ਬਣਾ ਲਿਆ ਕਰੋ ਸਵਾਦ ਹੁੰਦੀ ਏ।
ਅੱਛਾ
ਹਾਂ, ਜੀਰੇ ਵਾਲੀ ਲੱਸੀ ਵਧੀਆ ਹੁੰਦੀ ਏ ਹਾਂ
ਹੋਰ ਵਧੀਆ ਬਸ। ਇਹ ਨਾ ਕੱਪੜੇ ਟਾਈਟ ਹੋ ਗਏ ਨੇ। ਕੱਪੜੇ, ਕਿਥੇ ਜਾਣਾ ਕਿੱਥੇ ਨੀ, ਕੱਪੜੇ ਟਾਈਟ ਹੋ ਗਏ ਨੇ ਨਾ ਥੋੜੇ ਜਿਹੇ।
ਓਕੇ-ਓਕੇ, ਅੱਛਾ-ਅੱਛਾ, ਠੀਕ ਏ ਠੀਕ ਏ ਜੀ। ਹੋਰ ਸੁਣਾਓ।
ਹੋਰ ਬਸ ਵਧੀਆ ਏ, ਸਾਰਾ ਕੁੱਛ ਸਹੀ ਐ।
ਹੋਰ, ਬੇਟੇ ਨੂੰ ਲੈਣ ਨੀ ਗਏ ਤੁਸੀਂ।
ਹਾਂਜੀ।
ਬੇਟੇ ਨੂੰ ਲੈਣ ਨੀ ਗਏ, ਮੈਂ ਕਿਹਾ।
ਹੁਣੇ ਉਹਨਾਂ ਨੂੰ ਖੁਰਕ ਹੋਣ, ਹੁਣੇ ਉਹਨਾਂ ਨੂੰ ਚਲੇ ਜਾਣੇ ਨੇ ਡੈਡ ਜੀ ਲੈਣ ਵਾਸਤੇ ਆਪਣੇ ਆਪ ਹੀ, ਕਹਿਣਗੇ ਪੁੱਤਰ ਕੋਈ ਨੀ ਮੈਂ ਲੈਣ ਨਾ।
ਠੀਕ ਐ, ਠੀਕ ਐ।
ਹਾਂ।
ਅਸੀਂ ਵੀ ਹੁਣ। ਪਹਿਲੇ ਪ੍ਰੱਸ ਕੀਤੀ ਸੀ, ਫਿਰ ਹੁਣ ਠੀਕ ਕੀਤਾ ਵੇ। ਹੁਣ ਟੀ ਵੀ ਦੇਖ ਦੀਆ ਪਈਆਂ, ਨਾਲ ਠੀਕ ਵੀ ਕਰਦੀ ਪਈ ਆ। ਪਰ ਨਾਲ ਟੀ ਵੀ ਵੀ ਦੇਖਦੀ ਪਈ। ਹਾਂ, ਬੜੀ ਗਰਮੀ ਹੋ ਗਈ ਏ।
ਗਰਮੀ ਚ ਬੋਲਦੇ ਹਾਂ, ਅਸੀਂ ਆਪ ਗਰਮੀ ਚ ਬੈਠਦੇ ਹਾਂ।
ਬਰਸਾਤ ਆਈ ਸੀ ਹੁਨੇ, ਫੇਰ ਸਗੋਂ ਰਸੋਈ ਚ ਪਸੀਨੇ ਆਣ ਲੱਗ ਗਏ। ਤੇ ਫੇਰ ਹੁਣ ਮੈਂ ਕਮਰੇ ਚ ਏਸੀ ਚ ਆ ਕੇ ਬੈਠੀ।
ਬਰਸਾਤ ਦਾ ਕੋਈ ਫਾਇਦਾ ਨੀ ਐ, ਇਸ ਟਾਈਮ ਨਾ ਗਰਮੀ ਫੇਰ ਹੋ ਜਾਂਦੀ ਧੁੱਪ ਨਿਕਲਦੀ ਏ ਤੇ, ਅੱਛਾ-ਅੱਛਾ। ਬਸਾਤ ਆਣ ਨਾਲ ਸਗੋਂ ਗਰਮੀ ਲੱਗਣ ਲੱਗ ਜਾਂਦੀ ਐ।
ਹਾਂਜੀ-ਹਾਂਜੀ।
ਹੂੰ।
ਸਗੋਂ ਪਸੀਨੇ ਪਸੀਨ ਹੋਏ ਦੇ ਨੇ, ਕੰਨ ਵਗੈਰਾ ਵੀ ਫ਼ੋਨ ਵੀ ਗਿੱਲਾ ਹੋ ਗਿਆ ਤਾਂ ਵੀ।
ਅੱਛਾ।
ਹਮ, ਰਸੋਈ ਚੋ ਆਈ ਆ ਨਾ ਮੈਂ ਤਾਂ ਕਰਕੇ।
ਅੱਛਾ-ਅੱਛਾ, ਕੰਮ ਕਰਕੇ ਆਏ ਓ।
ਸਵੇਰੇ ਅਸੀਂ ਬੇਸਣ ਵਾਲੀ ਰੋਟੀਆਂ ਬਣਾਈਆਂ ਸੀ।
ਅੱਛਾ।
ਤੁਸੀਂ ਕਿੱਥੇ ਗਏ ਸੀ? ਬਾਜ਼ਾਰ
ਕਦੋਂ।
ਇਹ ਜਦੋਂ ਚਾਹ ਬਣਨੀ, ਬਰਸਾਤ ਚ ਤੁਸੀਂ ਆਏ ਸੀਗੇ।
ਅੱਛਾ, ਅਸੀਂ ਮੈਂ ਕੋਈ ਕੰਮ ਗਿਆ ਸੀਗਾ।
ਅੱਛਾ-ਅੱਛਾ।
ਹਾਂ, ਐਕਟੀਵਾ ਦੀ ਬੈਟਰੀ ਸਹੀ ਕਰਵਾਨ ਨਾ।
ਅੱਛਾ।
ਹਾਂ, ਹਾਂ ਉਹਨਾਂ ਨੇ ਨਾ ਚੇਂਜ ਆਪਣੀ ਪਾਤੀ ਹਾਲੇ। ਕਹਿੰਦੇ ਜਦੋਂ ਐਕਸਚੇਂਜ ਹੋ ਕੇ ਆਏਗੀ ਨਾ, ਕੰਪਨੀ ਵੱਲੋਂ ਨਵੀਂ ਆ ਜਾਏਗੀ ਬੈਟਰੀ। ਤੇ ਤੁਹਾਨੂੰ ਫੋਨ ਆ ਜਾਏਗਾ। ਫੋਨ ਆ ਜਾਏਗਾ, ਦੋ-ਚਾਰ ਦਿਨ ਹਫਤਾ ਹਾਂ, ਹਾਲੇ ਉਹਨਾਂ ਨੇ ਆਪਣੀ ਲਗਾਤੀ ਬੈਟਰੀ।
ਅੱਛਾ, ਉਹਨਾਂ ਕੋਲੋਂ ਹੁੰਦੀਆਂ ਨੇ ਐਕਸਟਰਾ
ਹਾਂ, ਇਹ ਏਨੀ ਵੱਡੀ ਕੰਪਨੀ ਹੈਗੀ ਬੈਟਰੀ ਨੀ ਰੱਖੇਗੀ।
ਅੱਛਾ-ਅੱਛਾ, ਤੇ ਐਕਟੀਵਾ ਈ ਵੇਚ ਦੋ ਜਿਹੜੀ ਖਰਾਬ ਚੱਲਦੀ ਨੀ ਪਈ।
ਪਰ ਯਾਰ ਇਹ ਨਾ ਪੁਰਾਣੀ ਦਿੰਦੀ ਐ। ਵੇਖੀ ਹੈ ਨੀ ਉਹਨੇ, ਨਾ ਕਿੱਕ ਹੈਗੀ ਏ। ਪੰਗੇ ਵਾਲਾ ਕੰਮ ਪਾਇਆ ਦਾ
ਅੱਛਾ -ਅੱਛਾ।
ਹੋਰ ਬੰਦਾ ਚੀਜ ਲੈਂਦਾ ਵੇਖ ਕੇ ਲੈਂਦਾ।
ਹਾਂ ਓ ਤੇ ਹੈਗਾ ਵੇ।
ਵੇਖਿਆ ਹੈਨੀ ਵੇਖੇ ਚੱਲਿਆ ਨੀ ਸੀ ਵੇਖੀ ਰਿਮੋਟ ਵਾਲੀ ਏ। ਓ ਭਾਵੇਂ ਰਿਮੋਟ ਕਿਧਰੇ ਬਾ ਬਾਹਰ ਜਾਏ ਤੇ ਬੰਦ ਈ ਹੋਜੇ ਗੱਡੀ ਲੈ ਕੇ ਬੰਦਾ ਖੜਾ ਰਏ ਉਧਰ ਹੀ
ਹਾਂ ਰਿਮੋਟ ਇੱਕ ਦੋ ਵਾਰ ਗਿਰ ਵੀ ਜਾਂਦਾ ਨਾ ਫਿਰ ਲੱਭਦਾ ਨੀ ਹੈਗਾ।
ਹਾਂ ਨੁਕਸਾਨੀ ਹੈਗਾ। ਬਾਕੀ ਮੈਂ ਪੁੱਛਿਆ ਕੇ ਆਵਾਂ ਮੈਂ ਕੰਪਨੀ ਵਾਲੇ ਕੋਲ ਕਿਸ਼ਤ ਵਗੈਰਾ ਲੱਗਦੀ ਜੇ? ਜੈਸੇ ਹੈ ਤੇ ਕੈਰਟਨ ਲੱਗ ਜਾਏਗੀ ਚਾਰ ਪੰਜ ਹਜ਼ਾਰ ਤਾਂ ਲੱ ਲੱਗੇਗਾ ਹਾਂ ਜਿਨਾਂ ਕੋਲ ਕੰਪਨੀ ਹਾਂ ਨੀ ਜਿਨਾਂ ਕੋਲ ਲਿੱਤੀ ਸੀ ਨਾ ਯਮੁਨਾਨਗਰ ਓਨਾ ਕੋਲ ਜਾਵਾਂਗੇ ਕੀ ਪਤਾ ਓ ਕਰ ਦੇਣ ਬੜੇ ਸਸਤੇ ਚ ਈ।
ਹੂ-ਹੂ ਤੇ ਕੁੱਛ ਖਾ ਰੇ ਓ ਕੇ ਤੁਸੀਂ?
ਨਹੀਂ।
ਅੱਛਾ-ਅੱਛਾ।
ਹੂ,,,। ਪਸੀਨਾ ਆ ਰਿਆ ਨਾ।
ਹੂ-ਹੂ,,,
ਮੁੱਛਾਂ ਮੱਛਾਂ ਸਭ ਗਿੱਲੀਆਂ ਹੋ ਜਾਂਦੀਆਂ ਮੂੰਹ ਚ ਆਂਦੀ।
ਹਾਂ ਓ ਤੇ ਹੈਗਾ ਵੇ ਗਰਮੀ ਬੜੀ ਆ ਨਾ ਕੀ ਕਰੇ ਬੰਦਾ।
ਫਿਰ ਓ ਹੱਥ ਤੇ ਸੈਟ ਲੱਗੀ ਵੀ ਨਾ।
ਹੂ-ਹੂ,,, ਹਾਂ ਓ ਤੇ ਪਤਾ ਮੈਨੂੰ ਕੋਈ ਨੀ।
ਹਾਂ ਹੋਰ?
ਹੋਰ ਬਸ ਵਧੀਆ ਹੈ।
ਬਜ਼ਾਰ ਹਾਂਜੀ।
ਕੌਣ ਸੀ?
ਕੋਈ ਆਂਟੀ ਆਈ।
ਵੈਸੇ ਵੀ ਅੱਛਾ-ਅੱਛਾ।
ਹਾਂ।
ਠੀਕ ਐ ਠੀਕ ਐ
ਹੋਰ ਦੁਪਹਿਰੇ ਕੀ ਬਣਾਇਆ ਸੀ ਰਾਜਮਾ?
ਰਾਜਮਾ-ਚਾਵਲ ਰੋਟੀ ਬਸ।
ਅੱਛਾ-ਅੱਛਾ ਦਹੀ ਚ ਰੈਤਾ ਨੀ ਪਾਇਆ?
ਨਾ ਉਨੇ ਪਾਇਆ। ਫਿਰ ਖਾਂਦਾ ਨੀ ਕੱਲ ਦਾ ਵੀ ਪਿਆ ਰੈਜੇ ਕਿਸੇ ਨੇ ਖਾਂਦਾ ਨੀ।
ਅੱਛਾ-ਅੱਛਾ-ਅੱਛਾ।
ਹੋਰ?
ਹੋਰ ਅੱਜ ਫਿਰ ਜਾਣਾ ਸ਼ਾਮੀ ਕਿਤੇ?
ਹਾਂ ਬਸ ਦੇਖਾਂਗੀ ਘੁੰਮਣ ਕਿੱਥੇ ਜਾਵਾਂਗੇ? ਗਰਮੀ ਬੜੀ ਐ ਨਾ ਦਿਲ ਨੀ ਕਰਦਾ ਜਾਣ ਦਾ।
ਐ ਤੇ ਹੈ ਗਰਮੀ ਬਹੁਤ ਬੰਦਾ ਪਰੇਸ਼ਾਨ ਹੋ ਜਾਂਦਾ ਗਰਮੀ ਬ
ਹੂ-ਹੂ,,,
ਹੂ,,, ਹੋਰ ਮੰਮੀ-ਪਾਪਾ ਠੀਕ ਨੇ?
ਹਾਂ ਸਭ ਠੀਕ ਨੇ ਫੋਨ ਹੋਇਆ ਤੇ ਸੀਗਾ। ਪਰ ਫਿਰ ਮੈਂ ਰੱਖ ਦਿੱਤਾ ਕਿਉਂਕਿ ਮੈਨੂੰ ਵੀ ਟੈਮ ਨੀ ਸੀਗਾ।
ਤੂੰ ਠੀਕ ਹੈ?
ਮੈਂ ਕਿਹਾ ਗੱਲ ਤੇ ਹੋਈ ਸੀ ਪਰ ਮੈਂ ਜਲਦੀ ਰੱਖ ਤਾ ਕਿਉਂਕਿ ਮੈਨੂੰ ਟਾਈਮ ਨਹੀਂ ਸੀਗਾ।
ਅੱਛਾ ਠੀਕ ਏ ਠੀਕ ਏ
ਮੈਂ ਸਬਜ਼ੀ ਰੋਟੀ ਕਰਨੀ ਸੀ ਨਾ ਹੁਣ ਆਟਾ -ਵਾਟਾ ਵੀ ਗੁਨ ਦਿੱਤਾ ਵੇ।
ਅੱਛਾ-ਅੱਛਾ
ਹਮ-ਹਮ
ਸੀ ਦਾ ਜਾਰ ਉੱਪਰ ਸੀਗਾ
ਅੱਛਾ! !
ਤੇ ਉਹ ਫਿਰ ਮਾਤਾ ਵੈਸੇ ਤੇ ਬੁਲਾ ਲੈਂਦੀ ਹੈ ਉਹਨਾਂ ਦੀ ਚਣ ਕਰਨ ਲੱਗ ਪਏ ਤੇ ਹੁਣ ਜਾਰ ਮੰਗਣਾ ਸੀ ਤੇ ਕਹਿੰਦੇ ਜਾਰ ਮ ਮੈਂ ਤੇ ਨਹੀਂ ਮੰਗਦੀ ਆਪੇ ਦੇਖ ਲਾਂਗੇ ਤੇ ਫੇਰ ਕੱਦ ਤੇ ਮਸਾਲਾ ਭੁਨਿਆ ਵਿੱਚ ਸਾਫ ਦਿੱਖਦਾ ਵੀ ਪਿਆ ਮਸਾਲਾ।
ਅੱਛਾ-ਅੱਛਾ ਠੀਕ ਹੈ ਠੀਕ ਹੈ ਜੀ ਮੋਟਾ-ਮੋਟਾ ਹੋਣਾ ਤੇ ਹਨਾ ਠੀਕ ਹੈ ਠੀਕ ਹੋਰ ਚਾਹ ਚੂ ਪੀਤੀ ਨਹੀਂ ਅੱਜ?
ਮੈਂ ਚਾਹ ਤੇ ਸਵੇਰੇ ਪੀ ਲਈਏ ਇੱਕ ਵਾਰੀ ਪੀਤੀ ਚਾਹ ਕੇ ਬਾਰ ਵਾਰ ਥੋੜੀ ਚਾਹ
ਅੱਛਾ ਤੁਸੀਂ ਇੱਕ ਵਾਰ ਚਾਹ ਪੀਂਦੇ ਹੋ।
ਨਹੀਂ ਅਸੀਂ ਦੁਪਹਿਰੇ ਚਾਹ ਨੀ ਪੀਂਦੇ ਹੈਗੇ।
ਅੱਛਾ-ਅੱਛਾ ਠੀਕ ਹੈ ਠੀਕ ਹੈ ਚਲੋ ਇਹ ਵੀ ਅੱਛੀ ਗੱਲ ਹੈ ਚਾਹ ਪੀਣੀ ਵੀ ਨਹੀਂ ਚਾਹੀਦੀ।
ਹਾਂ-
ਹਮ-
ਚਾਹ ਤੇ ਬੇਕਾਰ ਹੁੰਦੀ ਹੈ ਹੋਰ ਵਦੀਆ -
ਹਾਂ ਬੇਕਾਰ ਤੇ ਹੁੰਦੀ ਹੈ।
ਹਾਂ ਚਾਹ ਕੋਈ ਅੱਛੀ ਚੀਜ਼ ਥੋੜੀ ਹੈ।
ਕੋਕਰੇਚ ਜਨਤਾ ਪਾਰਟੀ ਦਾ ਦੇਖੀਆ?
ਨਹੀਂ ਮੈਂ ਨੀ ਕੁਛ ਦੇਖਿਆ।
ਅੱਛਾ
ਸਾਰੇ ਹੀ ਮੋਦੀ ਨੂੰ ਗਾਲਾਂ ਕੱਢਦੇ
ਅੱਛਾ-ਅੱਛਾ
ਸਾਰੇ ਕਹਿੰਦੇ ਚੋਰ ਪਾਲਟੀ ਹੈ।
ਅੱਛਾ-ਅੱਛਾ
ਹਮ
ਚਲੋ ਸਾਨੂੰ ਕੀ ਲੈਣਾ ਦੇਣਾ ਸਾਨੂੰ ਕੀ ਦਿੰਦੇ ਪਏ ਨੇ।
ਆਪਣੇ ਮੰਦਿਰ ਨੂੰ ਰੋਟੀ ਦੇਣ ਉਹਨਾਂ ਲਈ।
ਅੱਛਾ-ਅੱਛਾ ਚਲੋ ਕੋਈ ਨੀ-
ਰਾਮ ਰਾਮ ਮੰਦਿਰ ਚੋਰੀ ਹੋਈ ਨਾ
ਅ ਅੱਛਾ-ਅੱਛਾ ਸਾਨੂੰ ਨੀ ਪਤਾ ਹੈਗਾ ਪੁੱਛ ਇਸ ਬਾਰੇ ਨਾ ਅਸੀਂ ਆਪਣੇ ਘਰ ਚ ਹੀ ਬੜੇ ਬਿਜੀ ਅਸੀਂ ਆਪਣੇ ਘਰ ਚ ਹੀ ਬੜੇ ਬਿਜੀ ਹੈਗੇ
ਅੱਛਾ-ਅੱਛਾ ਠੀਕ ਹੈ ਠੀਕ ਹੈ।
ਹਾਂਜੀ
ਹੋਰ?
ਬਸ ਵਧੀਆ ਅਸੀਂ ਵੀ ਹੁਣ ਟੀ ਵੀ ਦੇਖਣ ਲੱਗੇ ਹਾਂ ਹਜੇ ਸਾਡਾ ਬੱਚਾ ਤੇ ਆਏਆ ਕਰੀਬ ਤੋਂ ਕਰੀਬ ਇੱਕ ਦਸ ਪੰਦਰਾਂ ਦੇ ਘਰ।
ਅੱਛਾ-ਅੱਛਾ।
ਹਾਂਜੀ ਉਦੋਂ ਤੱਕ ਅਸੀਂ ਵਿਹਲੇ ਹੈਗੇ ਹਾਂ।
ਠੀਕ ਏ।
ਕੰਮ ਘੁੰਮ ਤੇ ਸਾਡੇ ਸਾਰੇ ਨਿਪਟ ਹੀ ਗਏ ਦੇ ਨੇ ਕੱਪੜੇ ਵੀ ਧੁੱਪ ਉੁ ਗਏ ਨੇ ਸਾਡੇ ਝਾੜੂ ਵੋਚੇ ਵੀ ਹੋਗੇ ਦੇ ਨੇ
ਕੰਮਾਂ ਵਾਲੀ ਲਗਾਈ ਜਏ ਕਿ
ਹਾਂ ਕੰਮ ਵਾਲੀ ਤੇ ਸਵੇਰੇ ਆਉਂਦੀ ਹੈ, ਪਰ ਕਰ ਗਈ ਹੈ ਝਾੜੂ ਪੋਚਾ ਕੱਪੜੇ, ਤੇ ਅਸੀਂ ਆਪ ਹੀ ਧੋਨੇ ਹਾਂ ਕੱਪੜੇ ਧੋ ਲੈਣੇ ਨੇ ਹਮ ਰੋਟੀ ਸਬਜ਼ ਜੀ਼ ਬਣ ਗਈ ਹੈ ਨਾਸ਼ਤਾ ਵੀ ਕਰ ਲਿਆ ਸੀ ਸਵੇਰੇ ਹੁਣ ਦੇਖੋ ਰਾਤੀ ਆਈ ਰਾਜਮਾ ਹੀ। ਖਾ ਲਾਂ ਗੇ ਵਾਸਤੇ ਕੁਛ ਨੀ ਬਣਾਉਣਾ ਬਾਕੀ ਸਬਜ਼ੀ ਵੀ ਪਈ ਦੀ ਨੋਨ ਵੈਜ
ਅੱਛਾ ਮਹੀਨੇ ਕਿ ਦੋ ਹਗੇ ਠੀ
ਨਹੀਂ ਨਹੀਂ ਅਸੀਂ ਨਹੀਂ ਬਣਾਉਂਦੇ ਪਰ ਘਰ ਦੇ ਖ ਖਦੇ ਨੇ ਤੇ ਫਿਰ ਘਰ ਦੇ ਲੋਕੀ ਹੀ ਬਣਾਉਂਦੇ ਨੇ ਜਿਹਨਾਂ ਨੇ ਖਾਣਾ ਅਸੀਂ ਨਾ ਖਾਂਦੇ ਹਾਂ ਨਾ ਬਣਾਉਂਦੇ ਹਾਂ
ਠੀਕ ਠੀਕ ਹੈ ਚ ਸ ਸ਼੍ਰੀ ਅਕਾਲ ਜੀ ਬਾਕੀ ਮਨ ਦੀ ਗੱਲਓ ਵੈ ਕੋਈ ਵੀ ਨ
ਹਮ ਹਮ ਹਾਂ ਬਾਜੀ ਦਾ ਜਿੰਨਾ ਮਨ ਖਾਾਲੋ ਤੇ ਖਾਓ ਫੇਰ ਧਾਨਕੇ,